ਹ ਕੀ ਹਾਲ-ਚਾਲ ਜਨਾਬ, ਹੂੰ,
ਕੀ ਕਰਦੇ ਹੋ?
ਹੂੰ ਮੈਂ ਕੰਮ ਕੁਮ
ਅੱਛਾ ਕਿਹੜਾ ਕੰਮ,
ਅਹੀ ਕੁਛ ਸਟੀਲ ਦਾ ਕੰਮ ਹੈ ਆਪਣਾ
ਅੱਛਾ-ਅੱਛਾ ਐਕਟਰ ਸਹੀ ਹੈ।
ਕਹਿੰ ਮੈਨੀਫੈਕਚਰਗ ਕਹਿੰਦੇ ਕੀ ਕਹਿੰਦੇੂ?
ਹਾਂਜੀ-ਹਾਂਜੀ ਮੈਨੂਫੈਕਚਰਿੰਗ।
ਬਾਈ ਕੰਮ ਆਪਣਾ
ਅੱਛਾ ਸਟੀਲ ਮੈਨੂਫੈਕਚਰਡ ਕਰਦੇ
ਹੋਰ? ਹੋਲਸੇਲ ਰੇਟ ਤੇ ਮਾਲ ਵੇਜਦਾ ਹੀ ਹੈ।
ਅੱਛਾ ਤੇ ਤੁਹਾਡਾ ਮਾਲ ਕਿੱਧਰ ਵੈਸੇ ਜਾਂਦਾ ਕਿੱਧਰ ਮੈਂ ਵੇਖਿਆ ਹਰ ਇੱਕ ਗਲੀਏ ਬੰਦੇ ਕੋਲ ਲੋਟੇ ਦੀ ਦੁਕ ਉਹ ਖੋਲੀ ਗਈ ਫੈਕਟਰੀ ਜਾ ਕਿੱਧਰ ਰਿਹੇ ਹਰੀ
ਹਿੰਦੁਸਤਾਨ ਛੋਟਾ ਥੋੜ੍ਹੀ ਹੈਗਾ।
ਉਹ ਤੇ ਗੱਲ ਠੀਕ ਹੈ ਤੁਹਾਡੀ ਪਰ ਮੈਂ ਕਦੀ ਸਕ੍ਰੈਪ ਤੇ ਵੇਖੀ ਨ ਆਦੀ ਹੋਈ।
ਸਕੈਬ ਯਾਰ ਇਹ ਤੇ ਸਾਨੂੰ ਵੀ ਨੀ ਪਤਾ ਕਿ ਜਾਂਦਾ ਰੋਜ਼ ਦਾ ਯਾਰਣ ਇਸ ਫੈਕਟਰੀ ਚ ਮੰਨ ਲੈ ਜੇ ਵੱਡੀ ਫੈਕਟਰੀ ਆ ਕੋਈ,
ਹੂੰ,
ਉੱਥੇ ਚਾਲੂ ਮਾਲ ਪੰਜ ਸੱਤ ਹਜ਼ਾਰ ਲੋਟਾ ਰੋਜ਼ ਦਾ ਬੰਦਾ ਹੈ।
ਅੱਛਾ,
ਹੂੰ ਵੱਡੀ ਫੈਕਟਰੀ ਚ ਪੰਜ ਸੱਤ ਹਜ਼ਾਰ ਲੋਟਾ ਰੋਜ਼ ਦਾ ਬਣਨਾ ਫਿਰ ਰੋਜ਼ ਪੂਰੇ ਪਰਰੇ ਸੇਲਰਾਂ ਕੋਲ ਜਾਣਾ ਮਾਲ
ਹੂੰ,
ਬਾਹਰ ਜਾਏ ਮਾਲ ਬਾਹਰ ਪਾਣੀ ਜਾਂਦਾ ਹੈ ਜਿਵੇਂ ਹੁਣ, ਹਲਕਾ ਮਾਲ ਹੁੰਦਾ ਨਾ ਜੇ ਇਹ ਮਾਲ ਤਜਰਬਾ ਨਾਲ ਧੋਤਾ ਜਾਂਦਾ ਹੈ।
ਹੂੰ,
ਨਹੀਂ ਤੇ ਜਾ ਜ਼ਿਆਦਾ ਦੇਰ ਪਿਆ ਰਹੇ ਨਾ ਮਾਲ ਤੇ ਮਾਲ ਪਿਆ ਪਿਆ ਵੀ ਫਟ ਜਾਂਦਾ।
ਅੱਛਾ ਹਾਂ ਉਹ ਤੇ ਹੈ ਜਿਵੇਂ ਉਹ ਪਾਣੀ ਲੱਗਦਾ ਹੈ ਹੈ ਹੀ ਬਾਰਿਸ਼ ਦਾ ਉਹ ਫਟ ਜਾਂਦਾ ਧੁੱਪੇ ਪਿਆ ਰਹਦਾ ਤਾਂ ਫਟ ਜਾਂਦਾ ਮੈਂ ਵੇਖਿਆ ਮੈਂ
ਇਹ ਮਾਲਾ ਫਟ ਜਾਂਦਾ ਤੇ ਹੁਣ ਅਗਰ ਫਟ ਜਾਂਦਾ। ਕ ਵਾਰ ਮਾਲ ਲੈ ਕਈ ਵਾਰੀ ਹਜੇ ਬੰਡਲ ਜਿਹਾ ਬਣ ਕੇ ਮਾਲ ਜਾਂਦਾ ਹੈ।
ਅੱਛਾ,
ਹੁਣ ਬੰਡਲ ਬਣ ਕੇ ਟਰਸਪੋਰਟ ਦੇੰਦਾ ਟਰਾਂਸਪੋਰਟ ਵਾਲੇ ਬੰਦੇ ਪਤਾ ਕਿਵੇਂ ਕਿਵੇਂ ਚੱਕ ਛੱਡਦੇ ਮਾਲ ਅੰਦਰ ਗੱਡੀ ਲੋੜ ਕਰਦੇ ਨੇ, ਪਤਾ ਨੀ ਕਿਸ ਹਿਸਾਬ ਨਾਲ ਛੱਡਦੇ ਨੇ ਕਿਸ ਹਿਸਾਬ ਨਾਲ ਵਿੱਚ ਕਈ ਲੋਟੇ ਵਗੈਰਾ ਪਿਚਕ ਜਾਂਦੇ ਨੇ,
ਹੂੰ,
ਉਹਦਾ ਕਿਨਾਰਾ ਟੁੱਟ ਜਾਂਦਾ ਫੇਰ ਉਹਦਾ ਪੇਟ ਜਿਹਾ ਹੁੰਦਾ ਉਹ ਖਿਸਕ ਜਾਂਦਾ ਇਹ ਚੀਜ਼ਾਂ ਖਰਾਬ ਨੀ ਫੇਰ ਸਕਰੈਪ ਜਾਂਦੀ ਜਿਹੜੀ ਸਕ੍ਰੈਪ ਹੁੰਦੀ ਹੈ ਉਹ ਦੁਬਾਰਾ ਗਲਾਈ ਹੁੰਦੀ ਹੈ ਉਹਨੂੰ ਦੁਬਾਰਾ ਗਾਲਿਆ ਜਾਂਦਾ ਹੈ। ਔ ਗਾਲ ਗੂਲ ਕੇ ਫੇਰ ਚੱਕਾ ਬਣ ਜਾਂਦਾ ਹੈ। ਬਕੀ ਹੁਣ ਕਈ ਵਾਰੀ ਬਹਿਸਤਾ
ਤੇ ਇਹ ਇਹ ਕਰਦੇ ਸੀ ਇਹ ਕਪਿਲ ਜਿਹੜੇ ਪਿੱਛੇ ਆ ਚ ਚੱਕਾ ਕੀ ਕਰ ਦੇਣਾ ਉਹ ਸ਼ੀਟਾਂ ਲਿਆ ਕੇ ਚੱਕਾ ਕੱਢ ਕੇ ਵੇਚਦੇ ਸੀਗੇ।
ਹਾਂ ਸੀਟਾਂ ਸਟੂਲ ਆਦੇ ਨੇ ਸ਼ੀਟਾਂ ਦੇ ਤੇ ਇਹ ਆਪਣਾ ਚੱਕਾ ਚੁੱਕਾ ਕੱਢ ਲਦੇ ਵੇਟ ਕਰਕੇ ਨਾ ਚੱਕੇ ਦਾ ਜਿਵੇਂ ਹੁਣ ਸੇਮ ਇਕੁਲ ਤੇ ਆਏਗਾ ਨੀ ਵੇਟ ਉਹਨਾਂ ਦਾ ਸਾਰੇ ਚੱਕੀਗਰ ਕਟਣ ਗੇ ਐਦੇ ਚਾਰ ਪੰਜ ਦਸ ਗ੍ਰਾਮ ਦਾ ਫਰਕ ਆ ਗਿਆ ਚੱਕੇ ਚ ਉਹਨੂੰ ਕ ਅਲਗ ਕਰਦੇ ਨੇ ਹਿਸਾਬ
ਅੱਛਾ-ਅੱਛਾ ਇੱਕ ਵਜਨ ਦੇਖ ਸਡ ਇੱਕ ਵਜਨ ਦੇਖ ਤਾਂ ਰਾਮਦੇਵ ਸਾਈਡ ਵੀ ਰਾਮਦੇਵ ਸਾਈਡ
ਹਾਂ ਐਵਰੇਜ ਬਣਦੀ ਹੈ ਨਾ ਪ ਪੱਸੀ ਤੋਂ ਪਚਾਸੀ ਗ੍ਰਾਮ ਦੇ ਵਿੱਚ ਦਾ ਚੱਕਾ ਹੋਇਆਂ। ਨੱਬੇ ਤੋਂ ਨੱਬੇ ਤੋਂ ਪਚਾਨਵੇਂ ਦੇ ਵਿੱਚ ਤਾਂ ਹੋ ਗਿਆ।
ਹੂੰ,
ਹਾਂ ਐਚਪ ਫਿਰ ਵੇ, ਟ ਕਰਕੇ ਅਲੱਗ ਜਾਂਦਾ ਹੈ ਕਿਆ ਪਤਾ ਰੋਲ ਕਰਦੇ ਨੇ ਆਪਣੀਲ ਮੰਗਵਾਦੇ ਨੇ, ਉਹਦਾ ਕੀ ਕਰਦੇ ਨੇ ਆਪਣੀ ਫੈਕਟਰੀ ਚ ਯੂਜ ਕਰਦੇ ਨੇ ਚੱਕਾ ਜਾਂ ਵੇਚਦੇ ਨੇ ਸਕੈਪ ਕੱਢ ਕੇ ਸਕ੍ਰੈਪ ਫੇਰ ਅਲਗ ਬੀਜ ਦਿੰਦੇ ਨੇ ਹਾਂ ਆਹੀ ਸੀਨ ਹੈ, ਪਹਿਲ ਵੀ ਤੇ ਕਰਦੇ ਸੀ ਪਹਿਲੇ ਹੋਰ ਵੀ ਤੇ ਕਰਦੇ ਸੀ ਉਹ ਕੰਮ
ਤੇ ਨਲ ਦੱਲ ਬਈ ਗੀਨ ਕਾਣ ਗਿੜ ਵੀ ਦੇ ਚਾਲ ਕਿਤਾ ਹੋਇਆ, ਫੈਕਟਰੀ ਲਾਈ ਹੈ ਉਹ ਕਾਂ ਸੀ ਦੀ ਉਹ-ਉਹ ਟਰੇਨ ਆਈ
ਦੋਨੋ ਭਰਾਵਾਂ ਨੇ ਹਾਂ ਦੋਨਾਂ ਨੇ ਕੀਤਾ। ਹੈ ਕੰਮ ਮੈਂ,
ਅਰੇ ਹੁਣ ਕਰ ਰਹੇ ਨਾ ਕਰਾਟਲੀ
ਕੌਣ ਪਿੱਛੇ,
ਹਾਂ-ਹਾਂ ਨਲ ਯਾਰ ਅਰੇ ਔ ਕਾਂਸੀ ਦੇ ਯਾਰ ਥਪਲੇ ਕੱਢਦੇ ਨੇ ਯਾਰ ਉਹਨੂੰ ਨਿਆਰਾ ਨਿਆਰਾ ਯਾਰ ਮਾਲ ਮੂਲ ਗਲਾ ਕੇ ਨਾ ਮਿੱਟੀ ਗਲਾ ਕੇ ਵਿੱਚੋਂ ਕਾਂਸੀ ਕੱਢ ਰਹੇ ਉਹ ਕੰਮ ਕਰ ਰਹੇ ਮੈਂ ਸੁਣਿਆ
ਕਲਾਈ ਕਰਦੇ ਮੈ ਆਪਣੀ ਮਤਲਬ ਕਿ
ਹਾਂ-ਹਾਂ ਮਿੱਟੀ-ਮੁਟੀ ਨਾਲ ਕੇ ਪਤਾ ਨੀ ਕੀ
ਅੱਛਾ ਜੀ ਇਹ ਵੀ ਸੀ ਤੁਸੀਂ ਇਹ ਕਰਦੇ ਹੋ ਕੰਮ,
ਨਾਹਾਣਾ ਆ ਕੰਮ ਆਾ ਸਾਨੂੰ ਪਤਾ ਲੱਗ ਗਿਆ ਤੇ ਸੋਨਾ ਹੀ ਸੋਨਾ ਫਿਰ ਤੇ, ਇਹ ਨਹੀਂ ਕਰਦੇ ਹਾਂ ਇਹੀ ਹੁਣ ਮੈਂ ਸੁਣਿਆ ਬਾਕੀ ਮੈਂ ਪੱਕਾ ਨਹੀਂ ਕਹਿ ਸਕਦਾ ਕਿਉਂਕਿ ਇਹ ਮਿੱਟੀ ਮੋਟੀ ਲੈ ਕੇ ਆਦੇ। ਜਿਵੇਂ ਤਾਂਬੇ ਪਿੱਤਲ ਦੀ ਜਿਵੇਂ ਚੂਨ ਸਮਝ ਲੈ ਯਾਰ ਚੂਨ ਲੈ ਕੇ ਆਉਂਦੇ ਨੇ ਬਾਹਰੋਂ ਬਾਹਰੋਂ ਚੂਨ ਦੀ ਮਿੱਟੀ ਲਿਆ ਕੇ ਉਹਨੂੰ ਗਾਲਣਗੇ ਉਹਦੇ ਕੁਛ ਫਾਰ ਮਤਲਬ ਸਾਰੇ ਇੰਗ੍ਰਡੀਐਂਟ ਡਾਲਦੇ ਨਾ ਜੋ ਕੁਛ ਹੁੰਦਾ ਹੈ ਫੇਰ ਉਹਦੇ ਵਿੱਚ ਉਹ ਨਿਕਲਦੀ ਐ ਇਕੱਠੀ ਕਰਦੇ ਹਾਂ ਹੋਣ ਉਹ ਕਾਂ ਸੀ ਤੈਨੂੰ ਪਤਾ ਸੀ ਕਰਾਆ ਸਤਰਾਂ ਸੌ ਪਚੱਤਰ ਰੁਪਈਆ ਕਿੱਲੋ ਹੈ ਸਤਰਾਂ ਸੌਰ ਦੋ ਹਜ਼ਾਰ ਰੁਪਏ ਉਹ ਹੈਗੀ ਤਿਆਰ ਕਰਨੀ, ਇੱਕੀ ਸੌ ਉਹ ਵੀ ਕਿੱਧਰ ਬਾਰਾਂ ਸੌ ਹੈ
ਫੱਲੋ,
ਤਿਆਰ ਕਰਲੀ ਐ ਇਹ ਰੇਟ
ਰੇ ਸੱਤ ਅੱਠ ਸੌ ਰੁਪਏ ਕਿੱਲੋ ਨੀ ਸੀ ਪੈ
ਤੂੰ ਹਾਂ ਉਹ ਉਹ ਬਾਈ ਔਰ ਜਿਹੜੀ, ਕਲੀ ਹੈ ਨਾ ਜਿਹੜੀ ਕਲੀ ਪਾਨੇ ਹਾਂ ਆਪਾਂ ਪੰਜ ਹਜ਼ਾਰ ਰੁਪਏ ਕਿੱਲੋ ਹੋਗੀ ਈ ਉਹ
ਔ ਤੇਰੀ,
ਹੋਰ? ਬੜੇ ਤਾਂ ਹੀ ਹਾਂ ਬਈ ਤਾਂ, ਤਾਂ ਹੀ ਉਹਦੇ ਤੁਹਾਡੇ ਵੀ ਰੇਟ ਵੱਧ ਗਏ ਨਾ ਸਾਡੇ ਵੀ ਤੇ ਰੇਟ ਵੱਧਦੇ ਹੋਏ। ਅਸੀਂ ਤੇ ਮਹਾ ਕੰਮ ਚੱਲਦੇ ਡੰਗ ਦਾ
ਤੁਹਾਡੇ ਮਾਲ ਵਿਚ ਸਿਰਫ ਰੇਟ, ਸਿਰਫ ਦੋ ਜਾਂ ਤਿੰਨ ਰੁਪਏ ਹੁੰਦਾ ਅਗਰ ਕਿੱਲੋ ਚ ਵਧੇਗਾ ਦਸ ਪੰਦਰਾਂ ਰੁਪਏ ਕਿੱਲੋ ਚੱਕਾ ਵਧੇਗਾ ਇਸ ਤੋਂ ਜ਼ਿਆਦਾ ਨੀ ਵੱਧ,
ਬਸ ਏਧਰ ਤੇ ਸੋ-ਸੌ-ਦੋ-ਸੋ-ਦੋ-ਸੋ ਦੀ ਛੱਟ ਪੈ ਜਾਂਦੀ ਹੈ ਬਾਈ ਜੀ, ਅਗਰ ਕੁ ਸੋਚ ਮ ਲੈ ਮਾਲ ਡਿੱਗ ਗਿਆ ਉਹ ਮੈਂ ਹੋਰ ਪੈ ਜਾਂਦੇ ਸੀ ਲੱਖਾਂ ਦਾ ਨੁਕਸਾਨ ਖੜੇ ਪੈਰ
ਯ ਮੰਨ ਹੈ ਨਾਚ ਡੇਢ ਦੋ ਸਾਲ ਪਹਿਲੇ ਚੱਕਾ ਗਿਆ ਸੀਗਾ। ਦੋ ਸੌ ਪੱਚੀ ਤੀਹ ਰੁਪਏ ਕਿੱਲੋ,
ਹਾਂ,
ਤੇ ਉਸ ਤੋਂ ਬਾਅਦ ਇਹ ਉਸ ਤੋਂ ਅੱਗੇ ਨੀ ਵਧਿਆ ਦੋ ਸੌ ਪੱਚੀ ਲਾਸਟ ਗਿਆ। ਇਸ ਟਾਈਮ ਮੈਂ ਰੇਟ ਉਹ ਚਦਾ ਵੀ ਨੱਬੇ ਰੁਪਏ ਪਚਾਨਵੇਂ ਰੁਪਏ ਪਚਾਸੀ ਰੁਪਏ ਸੌ ਨੱਬੇ ਪਚਾਨਵੇਂ ਪਚਾਸੀ,
ਅੱਛਾ, ਕਿੱਲੋ ਚੱਕਾ ਇੱਕ ਕਿੱਲੋ ਕਿੰਨੇ ਚੱਕੇ ਚੜ ਜਾਂਦੇ ਨੇ?
ਕਿਲੋ ਚ ਡੇਡ ਦੇ ਹਿਸਾਬ ਨਾਲ ਹੁੰਦਾ। ਜਿਵੇਂ ਹੁਣ ਖਲਕਾ । ਜੈ ਅੱਠ ਦਾ ਲੋਟਾ ਹੁੰਦਾ ਹੈ ਅੱਠ ਇੰਚ ਹੀ । ਹੁਣ ਉਹ ਬੰਦਾ ਸੱਠ ਪੰਜਾਹ ਸੱਠ ਸੱਠ ਗ੍ਰਾਮ ਦਾ ਲਾਸਟ ਬੰਦਾ ਹੈ ।
ਅੱਛਾ ।
ਸੱਠ ਗ੍ਰਾਮ ਵਿੱਚੋਂ ਪਚਪਨ ਗ੍ਰਾਮ ਤੱਕ ਦਾ ਪਚਪਨ ਗ੍ਰਾਮ ਦਾ । ਘਦਾ ਥੇ ਪੰਤਨ ਗ੍ਰਾਮ ਦਾ ਤੇ ਉਹਨੂੰ ਤਿਆਰ ਚੂਰ ਕਰਕੇ ਰੋੜਾ ਲੈ ਕੇ ਉਹਦੀ ਮਤਲਬ ਕਿ ਪੂਰਾ ਤਿਆਰ ਕਰਕੇ ਪਾਲਿਸ਼ ਕਰਕੇ ਧੋ ਧੁ ਕੇ ਔਨੁੰ, ਨਾਲ ਤਿਆਰੀ ਕਰਵਾ, ਦਬਵਾ ਆ ਕੇ ਤੇ ਉਹ ਪਚਪਨ ਗ੍ਰਾਮ ਤੋਂ, ਰੋੜਾ ਲੈ ਜਗਾ ਪੰਜ ਗ੍ਰਾਮ ਦਾ ਸਕ੍ਰੈਪ ਤਨ ਦਿਨ ਸਕ੍ਰੈਪ ਰਗੀ ਪੰਜ ਗ੍ਰਾਮ ਲੋਟਾ ਤਿਆਰ ਹੋਇਆ ਪੰਜਾਹ ਗ੍ਰਾਮ ਦਾ, ਹੁਣ ਪ ਹੁਣ ਮੰਨਲੇ ਤੂੰ ਪਚਪਨ ਗ੍ਰਾਮ ਦਾ ਚੱਕਾ ਹੈਗਾ ਇੱਕ, ਹੁਣ ਕਿਲੋ ਚ ਪੰਜਾਹ ਆਪਲਾ ਕ ਬਚਪਨ ਅ ਵੀਹ ਚੱਕੇ ਬਹਿੰਦੇ ਨ ਆ ਵੀਹ ਅਠਾਰ-ਅਠਾਰਾਂ ਚੱਕੇ,
ਹੂੰ,
ਅਠਾਰਾਂ-ਅਠਾਰਾਂ ਚ ਅਠਾਰਾਂ ਲੁਟੇ ਬਣ ਜਾ ਨੇਗੇੇ ਕਿੱਲੋ ਚ ਇੱਕ ਲੋਟਾ ਮਨਲਾ ਪੂਰਾ ਤਿਹਾਰ ਰੋਕਿਆ ਸਾਰਾ ਮਿਣਦਾ ਜਾਈ। ਅਠਾਰਾਂ ਔ ਅਠਾਰਾਂ ਵੀ ਲਾਜ ਜਾ ਮੋਟਾ ਮੋਟਾ ਦਸ ਚੱਕੇ ਕਿੰਨੇ ਦੀ ਐ, ਚਤੁਥ ਦੇ, ਕਿੱਲੋ ਇੱਕ ਸੌ ਅੱਸੀ ਦਸ ਤੱਕੇ ਹੋ ਗਏ। ਤੇ ਅੱਠ ਚਕੇ ਹੋ ਗਏ ਤੇਰੇ ਇੱਕ ਸੌਤੀ, ਚਲੀ ਗਏ ਇੱਕ ਸੌ ਬਿਆਲੀ ਚੁਵਲੀ ਇੱਕ ਸੌ ਚੁਆਲੀ ਤੇ ਇੱਕ ਸੌ ਅੱਸੀ, ਦੋ ਸੌ ਬਾਈ ਤੇ ਤਿੰਨ ਸੌ ਬਾਈ ਰੁਪਏ ਹੋ ਗਏ।
ਹਮ ਹਮ ।
ਤਿੰਨ ਸੌ ਬਾਈ ਰੁਪਏ ਤੇ ਚੱਕਰ । ਚੱਕਰ ਕਿੰਨੇ ਦਾ ਆਇਆ ਸੀ? ਇੱਕ ਇੱਕ ਸੌ ਨੱਬੇ ਪਚਾਨਵੇਂ ਰੁਪਏ ਲਾ । ਇੱਕ ਸੌ ਪਚਾਨਵੇਂ ਤਿੰਨ ਸੌ ਚੁਵਾਲੀ । ਸੌ ਪਚਾਨਵੇਂ ਗਏ। ਉਹੀ ਦੋ ਸੌ ਇੱਕ ਸੌ ਡੇਢ ਸੌ ਰੁਪਏ ਸੋ । ਰੇ ਮੰਨ ਲੈ ਲੇਬਰ ਚਲੇਗੀ । ਪੰਜਾਹ ਰੁਪਏ ਵਿੱਚ ਕਮਾ ਲਿਆ ਨੇ। ਕਿੱਲੋ ਚੋਂ ।
ਅੱਛਾ ।
ਇਹ ਕਮਾਈ ਆ ਉਹ । ਉਹੀ ਮੈਂ ਮੋ ਦਾ ਯਾਰ ਤੁੁੱਕੇ ਤੱਕ ਕਦਾ ਜੇ ਮਾਰ ਕੇ । ਬਾਕੀ ਇੰਨੀ ਹੈ ਵੀ ਨੀ ਯਾਰ। ਦੋ ਤਿੰਨ ਰ ਪੀਸ ਹੈਗੀ ਲੋੋਟੇ ਵਿੱਚ
ਹਮ ਬਸ ਐਹੀ ਆ ਸਬੇ ਸਾਡੇ ਆਪ । ਹੁਣ ਭਾਈ ਵੱਟੇ ਤੇ ਕੰਮ ਚੱਲਦਾ ਸਾਡਾ ਵੀ ।
ਚੀ ਦੇ ਕੰਮ ਚ ਵੀ ਨਾ ਪੇਮੈਂਟ ਕਿੰਨੀ ਲਗਾਈ ਹੋਈ? ਘੱਟੋ ਘੱਟ ਨਾ ਨਾ ਕਰਦੇ ਹੋਏ ਨਾ ਨਾ ਨਾ ਕਰਦੇ ਹੋਏ । ਤੁਹਾਡੇ ਐ ਸਾਰੇ ਕੰਮ ਵਿੱਚ ਦੋ ਢਾਈ ਕਰੋੜ ਦੇ ।
ਰਾਮ ਅਰਾਮ ਨਾਲ ਜ਼ਿਆਦਾ ਹੀ ਵਾਊ ਜੀ ਹੈ । ਏਕੁ ਇਨਾਂ ਤੇ ਸਾਡਾ ਅੰਦਰ ਹੀ ਨਾ ਵਿਆ ਹੋਇਆ ਰਨਾ ਮਾਲ ਦਾ । ਕੁਝ ਪਤਾ ਨੀ ਵੈਸੇ ਲ। ਲੱਖਾਂ ਕਰੋੜਾਂ ਦਾ ਮਾਲ ਐ। ਔਰ ਬਾਈ ਜੀ ਸਭ ਤੋਂ ਖਤਰਨਾਕ ਉਹ ਸਿਸਟਮ ਹੁੰਦਾ ਜਿਹੜਾ ਬੰਦਾ । ਡੁੱਬ ਜਾਂਦੇ ਹੁਣ । ਤੇਰੇ ਇਧਲੇ ਦੇ ਘਰ ਲੱਗਿਆ ਨੀ ਵੀ ਉਹ ਜਿਹੜਾ ਆਉਂਦਾ ਉਧਰੋਂ ਦੁਰਗਾ ਗਾਰਡਨ ਤੋਂ ।
ਕੌਣ ਹੁੰਦਾ?
ਪਰੀ ਟੋਪ ਤੇ ਗਈ ਹੈ ਯਾਰ । ਯਾਰ ਸਾਡੀ ਰਿਸ਼ਤੇਦਾਰੀ ਹੈ ਹਾਂ।
ਇਹ ਤਾਂ ਯਾਰ ਕੰਮ ਸੰਭਾਲਣ ਦੇ ਉੱਤੇ ਹੈਗਾ । ਬੰਦੇ ਚ ਕਿੰਨਾ ਦਮ ਹੈ ਸੰਭਾਲਣ ਦਾ ਦਮ ਹੋਣਾ ਚਾਹੀਦਾ ।
ਉਹ ਹਾਂ ਉਹ ਤੇ ਇਹ ਰਹੇ ਆ । ਜਿਹੜੇ ਨਵੇਂ ਨਵੇਂ ਬੰਦੇ ਉੱਠਦੇ ਨਾ ਮਾਲ ਵਿੱਚ । ਕ੍ਰਿਪਟ ਵਾਸਤੇ ਸਕ੍ਰੈਪ ਵਗੈਰਾ ਉਹ ਗੰਦ ਬਲਾ ਵੇਚਦੇ ਨੇ ਔਰ । ਜਿਹਨੂੰ ਢੰਗ ਨਾਲ ਨੌਲੇਜ ਹੋਏਗੀ । ਹਾਂ ਪਤਾ ਹੋਏਗਾ ਬਈ ਮਾਲ ਤੇ ਵੇਖ । ਗਾਲਣਾ ਹੁੰਦਾ ਨਾ ਕਿੰਨੇ ਪਰਸੈਂਟ ਕੀ ਪਾਣਾ ਅਗਰ ਉਨੀ ਵੀ ਤੂੰ ਸਿੱਕਾ ਪਾ ਤਾਂ ਨਾ ਇੱਕ ਦੋ ਪਰਸੈਂਟ ਨਾਲ ਤੇਰੇ ਇੱਕ ਦਸ ਲੱਖ ਦੀ ਅਗਰ ਤੂੰ ਗੁਲਾਈ ਕੀਤੀ ਹੈ ਨਾ ਸਾਰੀ ਪਾਣੀ ਹੈ ਗਈ ਆ ਉਹ ਤੇਰੀ ਦਸ ਲੱਖ ।
ਉਹ ਉਹ ਪਾਣੀ ਨ ਹੈਗਾ ਉਹ । ਉਹ ਐ ਵੀ ਸੁਣਿਆ ਐ। ਚੀਜ਼ ਹੁੰਦੀ ਇਹ ਗਲਾਈ ਖਰਾਬ ਹੋ । ਉਹਨੂੰ ਗਲਾਈ ਤੋਂ ਉਹ ਉਹ ਪੈਸੇ ਬੋਂਡ ਹੋ ਗਏ ਨੇ । ਉਹ ਗਲਾਈ ਜਿਹੜੀ ਖਰਾਬ ਹੋਈ ਹੈ । ਹੁਣ ਅਗਲੀ ਗਲਾਈ ਚ ਉਹਦੇ ਵਿੱਚੋਂ ਦਸ ਪ੍ਰਸੈਂਟ ਪਾ ਤਾਂ ਪੰਜ ਪ੍ਰਸੈਂਟ ਪਾ ਤਾਂ ।
ਤੇ ਦੋ ਇੱਕ । ਇੱਕ ਕਿੱਲੋ ਸਾਰਾ ਨੀ ਪੈਣਾ । ਇੱਕ ਇੱਕ ਕਿੱਲੋ ਸਾਰਾ ਨੀ ਪੈਣਾ ਉਹਦੇ ਚ ਹਮ ।
ਐਵੇਂ ਵੀ ਕਰਕੇ ਪੂਰੀ ਪਾਉਂਦੇ ਪਾਉਂਦੇ ਮੈ ਸਵਾਲ ਵੀ ਹੋ ਜਾਂਦਾ ।
ਹਾਂ ਤੇ ਅੱਛਾ ਛੱਡ ।ਇੱਕ ਗਲਾਈ ਖ਼ਰਾਬ ਹੋਈ। ਇੱਕ ਗਲਾਈ ਖ਼ਰਾਬ ਹੋਈ ।ਅਗਲੀ ਫੇਰ ਹੋ ਗਈ ਖਰਾਬ । ਉਸ ਤੋਂ ਅਗਲੀ ਫੇਰ । ਫਿਰ ਕਿੱਧਰ ਜਾਏਗਾ ਤਿੰਨ ਚਾਰ ਕਲਾਈਆਂ ਅਗਰ ਬੰਦੇ ਸੀ । ਡੈਡ ਹੋ ਗਈ ਨਾ । ਉਹ ਸਮਝ ਲੈਂਦੀ ਭਟ ਗਿਆ ਨੀਛੋਂ ।
ਹਾਂ ਸਹੀ ਗੱਲ ਏ।
ਹਾਂ । ਹਾਂ।
ਤਿੰਨ ਚਾਰ ਘਾਟੇ ਇਕੱਠੇ ਪੈ ਜਾਣੇ । ਮੰਨ ਲੈ ਇੱਕ ਗੋਲਾਈ ਹੀ ਪੰਜ ਛੇ ਲੱਖ ਰੁਪਏ ਜਾਏਗੀ ਸੱਤ ਲੱਖ । ਲਖ ਰੁਪਏ ਦੀ ਦੋ ਚਾਰ ਕਲਾਈ ਹੋ ਗਈ । ਬਾਈ ਲੱਖ ਰੁਪਏ ਮਵੇ ਥੱਲੇ ਆਜੈਗਾ ਬੰਦਾ ।
ਹੋਰ ।
ਚਲੋ ਦੂਜੇ ਪਲਾਟ ਦਾ ਕੀ ਸੀਨ ਬਣਿਆ?
ਚਲੋ ਮੈਂ ਕਰਨਾ ਹੁਣੇ ਗੱਲ
ਠੀਕ ਹੈ